ਹੈਲੋ ਸਤਿ ਸ਼੍ਰੀ ਕਾਲ ਬਾਈ ਜੀ ਕੀ ਹਾਲ ਐ
ਹੈਲੋ
ਹੈਲੋ ਹੈਲੋ ਹੈਲੋ ਹੈਲੋ
ਵਾਜ ਨਯੀ ਆਉਂਦੀ।
ਮੈਨੂੰ ਤੇ ਆ ਰਹੀ ਤਾਂਨੂੰ ਆ ਰਹੀ ਆ।
ਹਾਂਜੀ ਹਾਂ ਆਈ ਹੋਨ ਆ ਗਈ
ਆਹੋ ਹਾਂ ਹੋਰ ਸੁਨਾਓ ਕਿੱਦਾਂ ਮਹਾਰਾਜ
ਵਧੀਆ ਵਧੀਆ ਜੀ ਵਧੀਆ ਤੁਸੀਂ ਦੱਸੋ ਕਿੱਦਾਂ
ਕਿਆ ਬਾਤ ਐ ਕਿਆ ਬਾਤ ਐ ਮਹਾਰਾਜ ਬੜੀ ਦੇਰ ਬਾਅਦ ਗੱਲ ਹੋਈ।
ਬਸ ਤੈਨੂੰ ਪਤਾ ਈ ਐ ਕੰਮ ਕਾਰ ਅੱਜ ਕੱਲ ਹਨਾ। ਵਧੀਆ- ਵਧੀਆ ਜੀ ਵਧੀਆ ਕਿਰਪਾ ਮਹਾਰਾਜ ਦੀ। ਸਾਰੇ ਠੀਕ- ਠਾਕ ਸਾਰੇ ਠੀਕ- ਠਾਕ ਆ ਜੀ।
ਚਲੋ ਵਧੀਆ ਜੀ ਵਧੀਆ ਹੋਰ ਸੁਨਾਓ ਕਿੱਦਾਂ? ਓਹ ਤੁਹਾਡੇ ਨਾ ਮੈਂ ਤਾਂ ਫੋਨ ਕੀਤਾ ਤੁਹਾਡੇ ਏਰੀਏ ਦਾ ਕਹਿੰਦੇ ਇੱਕ ਬੰਦਾ ਓ ਹੈਂਜੀ?
ਕੀ ਕਹਿ ਰਹੇ ਓ?
ਹੈਲੋ
ਹਾਂਜੀ- ਹਾਂਜੀ, ਹੈਲੋ।
ਹਾਂਜੀ-ਹਾਂਜੀ।
ਹਾਂ- ਹਾਂ ਉਹ ਮੈਂ ਕਿਹਾ ਤਾਡੇ ਏਰੀਏ ਦੀ ਨਾ ਕੋਈ ਇੱਕ ਫੈਕਟਰੀ ਐ ਕੋਈ ਇੱਕ ਸ ਤੇ ਹੈਗਾ ਓਨੇ ਔਨਲਾਈਨ ਪਾਇਆ ਹੋਇਆ ਕੁਛ ਹਨਾ ਓ ਕੋਈ ਐਗਰੀਕਲਚਰ ਦਾ ਪਾਰਟ ਐ ਕੋਈ ਤੇ ਓ ਅਹ ਕਿਵੇਂ ਨੇ ਬੰਦੇ ਮੈਂ ਕਿਹਾ ਵੀ ਤੁਹਾਨੂੰ ਪਤਾ ਹੋਊਗਾ ਸੋਹਨ ਇੰਡਸਟਰੀ ਕਰਕੇ ਐ ਕੋਈ ਓਕੇ, ਠੀਕ ਐ ਕਿਉਂਕਿ ਨਈ ਤਾਂ ਆਪਾਂ ਔਨਲਾਈਨ ਅੱਜ ਕੱਲ੍ਹ ਮੰਗਾਨੇ ਆ ਨਾ ਬੜਾ ਫਰੋਡ ਫਰੂਡ ਵੀ ਚੱਲਦਾ ਤੁਹਾਨੂੰ ਪਤਾ ਹਨਾ ਲੋਕੀ ਅਮ ਓਕੇ ਓ
ਘਰਦੇ ਵੀ ਕਈ ਵਾਰ ਕੋਈ ਨਾ ਕੋਈ ਐਟਮ ਮੰਗਾ ਲੈਂਦੇ ਨੇ
ਹਂ-ਹਂ -ਹਂ -ਹ -ਹ
ਤਾਂ ਸਹੀ ਐ ਬਾਕੀ ਗੱਲ ਤੁਹਾਡੀ ਠੀਕ ਹੈ ਵੀ ਵੀ ਹੈਗੇ ਫਰੋਡ ਵੀ ਵਿੱਚ
ਔਨਲਾਈਨ ਤੇ ਕਾਫ਼ੀ ਕੁਛ ਚੱਲ ਰਿਆ ਭਾਜੀ ਇੱਦਾਂ ਦਾ ਨਾ ਅੱਜ ਕੱਲ੍ਹ ਐਵੇਂ ਲੋਕਾਂ ਨੇ ਘਰ ਤੋਂ ਹੀ ਕੰਮ ਬਣਾਇਆ
ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ ਨਈ ਨਈ ਸਾਰੇ ਨੀ ਹੁੰਦੇ ਇੱਕੋ ਜੇ ਬਾਕੀ ਐਂ ਨਾ ਅ ਪੇਮੈਂਟ ਨਾ ਪਹਿਲਾਂ ਕਰੇ
ਓਕੇ, ਨਹੀਂ ਇਹ ਦਿੰਦੇ ਨੇ ਕੈਸ਼ ਔਨ ਡਿਲੀਵਰੀ ਦਿੰਦੇ ਨੇ?
ਹਾਂ ਦੇ ਦੰਦੇ, ਦੇ ਦੰਦੇ।
ਓਕੇ
ਹਾਂਜੀ- ਹਾਂਜੀ ਮੈ ਕੈਸ਼ ਆੱਨ ਈ ਦਿੱਨਾ।
ਅੱਛਾ, ਫਿਰ ਤੇ ਠੀਕ ਐ ਫਿਰ ਤੇ ਠੀਕ ਐ ਹਨਾ, ਕਿਉਂਕਿ ਮੈਂ ਨਾ ਮੈਂ ਇੱਕ ਦੋ ਵਾਰੀ ਪਹਿਲੇ ਮੰਗਾਇਆ ਇੱਧਰੋਂ ਹਨਾ ਕੋਈ ਦਿੱਲੀ ਦਾ ਪਤਾ ਨੀ ਕਿ ਇੱਥੇ ਦੀ ਸੀਗੀ ਕੰਪਨੀ ਕੋਈ ਤੇ ਉਹਨਾਂ ਕੋਲੋਂ ਮੰਗਵਾਇਆ ਮੋਬਾਇਲ। ਫੋਨ ਤੇ ਜਦੋਂ ਵਿੱਚੋਂ ਖੋਲ ਕੇ ਦੇਖਿਆ ਤੇ ਡੱਬਾ ਖਾਲੀ।
ਅੱਛਾ
ਹੈਨਾ। ਉਹ ਪੇਮੈਂਟ ਵੀ ਸਾਰੀ ਪਹਿਲੇ ਕੀਤੀ ਹੋਈ, ਤੇ ਉਹ ਬੜੀ ਦਿੱਕਤ ਵਾਲਾ ਕੰਮ ਰਿਹਾ ਹਨਾ ਮੁੜ ਕੇ ਫਿਰ ਉਹ ਕਿਹੜਾ ਇਹਨਾਂ ਦੇ ਪਿ ਛੇ ਭੱਜਦਾ ਫਿਰੇ।
ਨਹੀਂ ਫੇਰ ਕਿੱਥੇ ਲੱਭਦੇ ਨੇ ਫੇਰ। ਤਾਂ ਕਿਹਨੂੰ ਘੇਰਾਂਗੇ ਫਿਰ ਗੱਲ ਤਾ ਇਹਨਾਂ ਦੀ ਆਵਦੀ ਮਾਰਕੀਟ ਡੋਨ ਹੋ ਰਹੀ ਆ ਹੁਣ ਆਪਣੇ ਦਸਾਂ ਨੂੰ ਹੋਰ ਦੱਸਦਾ ਗਾ।
ਬਿਲਕੁਲ।
ਹਨਾ ਜਿੱਦਾਂ ਤੁਸੀਂ ਮੇਰੇ ਕੋਲ ਗੱਲ ਕਰਤੀ ਤੇ ਮੈ ਜਿੰਨਾ ਜਿਹਨੂੰ ਜਾਣ ਪਛਾਣ ਬਿਨਾ ਤੋਂ ਆਏ ਕਿੱਦਾਂ ਮੰਗਾ ਦੂੰਗਾ ਹੂੰ।
ਹਾਂ ਇਹਨਾਂ ਨੂੰ ਵੀ ਨਾ ਜਿਵੇਂ ਐਮਾਜ਼ੋਨ ਹੋ ਗਿਆ, ਜਾਂ ਹੋਰ ਸਾਰੀਆਂ ਫਲਿੱਪਕਾਰਟ ਹੋ ਗਿਆ ਇਹਨਾ ਨੂੰ ਵੀ ਅਹ ਬੰਦਿਆਂ ਦੀ ਨਾ ਪਹਿਲੇ ਪਰਖ ਕਰਨੀ ਚਾਹੀਦੀ ਐ ਨਾ
ਬਿਲਕਲ ਬਿਲਕਲ ਨਹੀਂ ਮੇ ਤਾਂ ਮੈਂ ਹੁਣ ਮੀਸ਼ੋ ਤੋਂ ਕਈ ਚੀਜ਼ਾਂ ਮੰਗਵਾਈਆਂ, ਸਹੀ ਵੀ ਆ ਰਹੀਆਂ ਯਾਰ ਕਫ਼ੀ ਚੀਜ਼ਾਂ ਮੰਗਵਾਈਆਂ ਮੀਸ਼ੋ ਤੋਂ
ਓਕੇ।
ਹਾਂਜੀ ਹਾਂਜੀ ਵਧੀਆ ਮ ਉਹੀ ਚੀਜ਼ ਆਈ ਜਿਹੜੀ ਦੇਖਦੇ ਆਾਂ ਕੋਈ ਇ ਆ ਮੈਂ ਆਪਾਂ ਕ ਕਹਿੰਦੇ
ਹਾਂ ਹਾਂ ਹਾਂ ਹਾਂ ਹਾਂ ਹਾਂ ਨਹੀਂ ਮੈਂ ਤੇ ਮੈਂ ਮੋਸਟਲੀ ਮੰਗਵਾਦਾ ਸੀਗਾ ਪਹਿਲੇ ਔਨਲਾਈਨ ਬਟ ਉਹ ਇੱਕ ਵਾਰੀ ਘਰਦਿਆਂ ਨੇ ਫੇ ਨਾ ਉਹ ਦੇਖ ਲਿਆ ਫੇਸਬੁੱਕ ਦੇ ਉੱਤੇ, ਪਤਾ ਨੀ ਕਹਿੰਦੇ ਵੀ ਸੂਟ ਮਿਲਦਾ ਹੈਨਾ। ਬੜਾ ਸੋਹਣਾ ਕੱਪੜਾ ਵੀ ਬੜਾ ਸੋਹਣਾ ਸੁਗਾ ਫੈਬਰਿਕ ਵੀ ਉਹਦਾ ਜਿਹੜਾ ਚੰਗਾ ਦਿਖਾਇਆ ਹੋਇਆ ਸੀ, ਡਿਜ਼ਾਇਨ ਵੀ ਵਧੀਆ ਸੀ ਉਹਦੇ ਤੇ ਹਨਾ ਕਢਾਈ ਵਗੈਰਾ ਜਿਹੜੀ ਕੀਤੀ ਹੁੰਦੀ ਹੈ ਨਾ ਉਹ ਵੀ ਬੜੀ ਸ਼ਾਨਦਾਰ ਦਿਖਾਈ ਬਟ ਉਹ ਸਸਤੇ ਦੇ ਚੱਕਰ ਚ ਜਦੋਂ ਮੰਗਵਾ ਲਿਆ ਠੀਕ ਏ ਨਾ
ਉਹਦ
ਉਹ ਬਸ ਹਾਂ ਕ ਵੜ ਨਿਕਲਿਆ ਵਿੱਚੋਂ ਸਾਰਾ ਹਨਾ। ਤੇ ਉਹਦੇ ਨਾਲ ਦਾ ਕੱਪੜਾ ਤੇ ਇੱਥੇ ਮਹਾਰਾਜ ਉਹ ਆਪਣੇ ਕੰਮ ਕਰਨ ਵਾਲੇ ਘਰਾਂ ਚ ਕੰਮ ਕਰਨ ਵਾਲੇ ਨੀ ਪਾਦੇ ਹੈਨਾ।
ਬਿਲ ਵੁਲ ਬਿਲਕੁਲ ਬਿਲਕੁਲ ਫਿਰੋ ਅਸੀਂ ਗਲਤ ਆਪਾਂ ਦੇਖਣ ਚੀ ਥੋੜਾਹਦਾ ਨਾ ਦੇਖਣ।
ਹਾਂ ਹਾਂ ਔਨਲਾਈਨ ਅਤੇ ਔਫਲਾਈਨ ਦੇ ਵਿੱਚ ਫ਼ਰਕ ਤਾਂ ਬਹੁਤ ਹੈ ਨਾ।
ਬਹੁਤ ਫ਼ਰਕ ਬਿਲਕੁਲ ਦੇਖੋ ਜਿੱਥੇ ਆਪਾਂ ਸੌ ਰੁਪਇਆ ਆਪਣਾ ਜਿਆਦਾ ਲੱਗ ਜਾਂਦਾ ਨਾ ਬਟ ਆਪਾਂ ਤੇ ਆਪਾਂ ਮਨਪਸੰਦ ਚੀਜ਼ ਆਈ ਏ ਨਾ ਆਪਣੇ ਜੋ ਦੇਖੀਏ ਉਹੀ ਮਿਲੀ ਏ ਨਾ
ਪਰ ਉਹ ਫਿਰ ਤੁਸੀਂ ਹਿਸਾਬ ਲਗਾਓ ਕਿ ਸਾਢੇ ਤੇਰ੍ਹਾਂ ਸੌ ਰੁਪਏ ਦਾ ਸੂ ਸੂਟ ਮੰਗਾਇਆ ਉਹ
ਅੱਛਾ ਹੀਲ
ਹੋਰ ਤੇ ਸਾਢੇ ਤੇਰਾਂ ਸੌ ਰੁਪਇ ਤੇ ਮੰਨ ਕੇ ਚਲੋ ਤੁਸੀਂ ਬਸ ਖੂਹ ਚ ਹੀ ਪਾਇਆ। ਨਾ ਉਹ ਮੁੜ ਕੇ ਨਾ ਕਿਸੇ ਨੂੰ ਦੇਣ ਜੋਗੇ ਨਾ ਪਾਉਣ ਜੋਗੇ ਹੈਨਾ ਬਸ ਉਹ ਬੁਰਾ ਹਾਲ ਸੀਗਾ।
ਫੇਰ ਅਗਲੇ ਨੂੰ ਵੀ ਆਪਾਂ ਦੇ ਕੇ ਗਹਾਂ ਕਿਸੇ ਨੂੰ ਅਪਨੀ
ਹਾਂ ਉਹੀ ਨਾ ਉਹ ਫੇਿਰ ਉਹ ਪਹਿਲਾਂ ਤਾਂ ਕਹਿੰਦੇ ਵੀ ਲੈਣ ਦੇਣ ਤੇ ਦੇ ਦਿ ਉਹ ਹੈਨਾ ਨਾ ਮ ਲੈਣ ਦੇਣ ਵਾਲੇ ਜਿਹਨੂੰ ਦੋੋ ਵੀ ਗਾਲਾਂ ਕੱਢੂਗਾ ਨਾ
ਦੋ ਵਹਿਲੇ ਹਾਂ ਬਿਲਕੁਲ ਬਿਲਕੁਲ
ਇਹਦੇ ਨਾਲੋਂ ਤਾਂ ਇਹ ਆ ਕਿ ਬੰਦਾ ਆਪ ਜਾਏ ਦੁ ਦੁਕਾਨ ਤੇ ਹੈਨਾ ਆਪ ਸਾਰਾ ਕੁਛ ਦੇਖ ਕੇ ਉੱਤੋਂ ਪਰਖ ਕੇ ਫੇਰ ਲਵੇ ਤੁਹਾਨੂੰ ਰੰਗ ਦਾ ਪਤਾ ਲੱਗ ਜਾਂਦਾ ਇਹ ਨਾਲ ਵੈਸੇ ਹੀ ਸਾਰਾ ਸਿਸਟਮ ਜਿਹੜਾ ਨਾ
ਵੀ ਇਹਦੀ ਕਿੱਡੀ ਗੱਲ ਆ ਪਤਾ ਚਲੋ ਕਿਰ ਐਂ ਤਾਂ ਨ ਨਹੀਂ ਹੈਨਾ ਵੀ
ਬਿਲਕੁਲ
ਜੀ ਤਾਂ ਫਿੱਟ ਆਉਂਦੀ ਹੈ ਨਾ ਮਨਪਸੰਦ ਦੀਆਂ ਨਾ
ਹੂੰਮ ਹੂੰਮ ਹੂੰਮ ਲੋਕੀ ਵੀ ਨਹੀਂ ਹਟਦੇ ਨਾ ਭਾਅ ਜੀ ਇਹ ਨਾ ਲੋਕਾਂ ਨੂੰ ਸੁੱਖ ਪੈ ਗਿਆ ਨਾ ਵੀ ਠੀਕ ਹੈ ਘਰ ਬੈਠੇ ਫੋਨ ਤੋਂ ਔਡਰ ਕਰ ਲਓ ਨਾ ਅਤੇ ਲੋਕਾਂ ਨੇ ਇਹਦਾ ਨਜਾਇਜ਼
ਚੀਜ਼ ਕੋਈ ਉਹ ਚੀਜ਼ ਨਾ ਮੰਗਵਾਵੇ ਜਿੱਦਾਂ ਹੁਣ ਮੰਨ ਲਓ ਆਪਾਂ ਆਪਣੇ ਟੀ ਸ਼ਰਟ ਮੰਗਵਾਉਣਾ ਮੈਂ ਕ ਨੂੰ ਮੰਗਵਾਉਣਾ। ਟੀ ਸ਼ਰਟ ਆਪਣੇ
ਹੂੰਮ-ਹੂੰਮ
ਤੂੰਨੂੰ ਵੇਖ ਕੇ ਪਹਿਲਾਂ ਥੱਲੇ ਨਾ ਉਹ ਆਪਾਂ ਜਿੱਥੇ ਓਕੇ ਕਰਦੇ ਹਾਂ ਵੀ ਆਹ ਚੀਜ਼ ਲੈਣੀ ਹੈ ਉਹਦੇ ਥੱਲੇ ਫੋਟੋ ਆਏ ਹੁੰਦੇ ਆ। ਜਿਨ੍ਹਾਂ ਨੇ ਪਹਿਲਾਂ ਖਰੀਦੀਆਂ ਚੀਜ਼ਾਂ
ਕੋਈ ਵੀਡੀਓ ਬਣਾ ਕੇ ਪਾ ਰਿਹਾ ਹੁੰਦਾ ਉਹ ਉਹ ਪਤਾ ਲੱਗ ਜਾਂਦਾ ਵੀ ਚੀਜ਼ ਕਿਹੇ ਜੀ ਰੀਅਲ ਚ ਕਿ ਚੀਹੀ ਆ।
ਹਾਂ ਮੀਸ਼ੋ ਦੀ ਸਾਈਟ 'ਤੇ ਜ਼ਰੂਰ ਇਹ ਹੈਗੀਆਂ ਨੇ ਚੀਜ਼ਾਂ
ਤੇ ਮੀਸੋ ਤੇ ਮੰਮੀ
ਹੂੰਮ ਹੂੰਮ ਹੂੰਮ ਹੂੰਮ
ਚਲੋ ਫਿਰ ਪਤਾ ਲੱਗ ਜਾਂਦਾ ਨਾ ਵੀ ਆਹ ਚੀਜ਼। ਇਹਨੇ ਇਹਦੇ ਪਾਈ ਆ ਫਲਾਨੇ ਬੰਦੇ ਵਧੀਆ ਲੱਗਦੀ ਕਿ ਨਹੀਂ ਲੱਗਦੀ। ਫਿਰ ਮੈਂ ਉਹਕੇ ਕਰਦਾ ਨਹੀਂ ਨੀ ਮੈਂ ਕਰਦਾ। ਹਾਂ ਹਾਲਾਂਕਿ, ‌ਇਹ ਹੋ ਜਾਂਦਾ ਕਈ ਵਾਰੀ ਕੋਈ ਚੀਜ਼ ਲੂਜ ਆ ਜਾਂਦੀ ਹੈ ਜਾਂ ਭੀੜੀ ਆ ਜਾਂਦੀ।
ਹਾਂ ਸਾਈਜ਼ ਵੱਡਾ, ਛੋਟਾ ਆ ਗਿਆ ਹਨਾ।
ਤਾਂ ਫਿਰ ਆਪਾਂ ਨੂੰ ਇੱਕ ਵਾਰੀ ਮਲਾ ਕੇ ਪਤਾ ਲੱਗ ਜਾਂਦਾ, ਪਹਿਲਾਂ ਆਹ ਮੰਗਵਾਆ ਸੀ। ਹੁਣ ਆਹ ਮੰਗਾ ਲਈਏ।
ਹੂੰਮ ਹੂੰਮ
ਹਨਾ ਉਸ ਹਿਸਾਬ ਨਾਲ ਆਪਾਂ ਨੂੰ ਪਤਾ ਲੱਗ ਹੀ ਜਾਂਦਾ।
ਹੁਣ ਤੇ ਤਾਂ ਇਹਨਾਂ ਨੇ ਜਿਹੜੀ ਉਹ ਐਕਸਚੇਂਜ ਪੋਲਿਸੀ ਵੀ ਹੁੰਦੀ ਹੈ, ਨਾ ਇਹਨਾਂ ਵੀ ਜੇ ਤੁਹਾਡੇ ਨ ਸੈੱਟ ਘਟਾਇਆ ਤੇ ਇੰਨੇ ਦਿਨਾਂ ਦੇ ਵਿੱਚ-ਵਿਚ ਤੁਸੀਂ ਉਹਨੂੰ ਵਾਪਸ ਕਰ ਦਿਓ ਹਨਾ। ਲੋਕੀ ਇਹ ਤਾਂ ਨਾਜਾਇਜ਼ ਫਾਇਦਾ ਵੀ ਬਹੁਤ ਚੁੱਕਦੇ ਨੇ ਮਹਾਰਾਜ ਹਨਾ।
ਬਟਾ ਕਈ ਵੀ ਰਿਹਾਦਾ ਕੋਈ ਫੰਕਸ਼ਨ ਆਈ ਫਕਸ਼ਨ ਕ ਕੇ ਮ
ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀਂ ਬਿਲਕੁਲ ਸਹੀ ਰਹੇ ਹ। ਹਾਂ, ਉਹ ਹੁਣ ਸਾਡੇ ਉਰ ਲੁਧਿਆਣੇ ਕਾਫੀ ਕੁਝ ਚੱਲਦਾ ਇੱਦਾਂ ਦਾ ਲੋਕ ਮੰਗਲਾਦੇ ਨੇ ਠੀਕ ਹੈ ਨਾ। ਚੀਜ਼ ਮੰਗਵਾਈ ਠੀਕ ਨਾ। ਚੀਜ਼ ਕੇ ਸੱਤ ਦਿਨਾਂ ਦਾ ਟਾਈਮ ਦਿੱਤਾ ਇਹਨਾਂ ਨੇ ਹਨਾ ਸੱਤ ਦਿਨ ਦਾ ਟਾਈਮ ਹੁੰਦਾ ਇਹਨਾਂ ਦਾ ਰਿਟਰਨ ਪੋਲਿਸੀ ਦਾ ਸ਼ਾਇਦ ਤੇ ਲੋਕੀ, ਕਰਦੇ ਇੱਦਾਂ ਮਹਰਾਜ ਕਹਿੰਦੇ ਵੀ ਠੀਕ ਪਾ ਲਿਆ। ਠੀਕ ਏ। ਈਅਰਿੰਗਜ਼ ਮੰਗਵਾ ਲਏ ਜਾਂ ਕੁਛ ਹੋਰ ਹੈ ਨਾ ਠੀਕ ਹੈ ਨਾ ਕੋਈ ਫੇਕ ਜੁੂਲਰੀ ਮੰਗਵਾ ਲਈ ਨਾ ਹਾਂ ਆਰਟੀਫਿਸ਼ਲ ਬਸ ਸ਼ੋਅ ਕਰਕੇ ਉਹਨੂੰ ਵਾਪਸ ਭੇਜ ਦਿਓ ਵੀ ਨਹੀਂ ਜੀ ਪਸੰਦ ਨਹੀਂ ਆਇਆ ਹਨਾ।
ਹਾਂਜੀ ਨਹੀਂ ਫਿਰ ਉਹ ਵੀ ਇਹ ਵੀ ਫਿਰ ਮਤਲਬ ਆਪਣਾ ਇੱਕ ਤੋਂ ਇੱਕ ਕ ਅਧੀ ਵਾਰੀ ਚੱਲੂਗਾ ਬਾਰ ਵਾਰ ਤਾਂ ਉਹਨਾਂ ਨੇ ਫਿਰ ਆਪਾਂ ਨੂੰ ਔਡਰ ਦੇਣਾ ਹੀ ਨੀ ਉਦੋਂ ਬਾਅਦ
ਨਹੀਂ ਇਹ ਤਾਂ ਹੈ ਹੀ ਹੈ ਮਹਾਰਾਜ ਇਹ ਤਾਂ ਹੈ ਹੀ ਹੈ ਫਿਰ ਉਹ ਫਿਰ ਉਹ, ਉਹ ਕਹ ਉਹਨਾਂ ਨੂੰ ਕਹਿੰਦੇ ਨੇ ਨਾ ਵੀ ਅਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਕੰਪਲੇਂਟ ਪਾ ਦਿਆਂਗੇ ਨਹੀਂ ਤੁਸੀਂ ਸਾਡੇ ਪੈਸੇ ਵਾਪਸ ਕਰੋ ਹੈ ਨਾ, ਉਹ ਫਿਰ ਮਜ਼ਬੂਰੀ 'ਚ ਕਰਦੇ ਨੇ
ਜੀ ਹਾਂ ਉਹ ਕੰਪਨੀਆਂ ਨੇ ਹੁਣ ਇਹ ਪੰਗੇ ਥੋੜੀ ਲੈਣੇ ਨੇ ਮਹਾਰਾਜ ਹਨਾ। ਲੋਕਾਂ ਨੂੰ ਵੀ ਸ਼ਰਮ ਲਾਈ ਹੋਈ ਏ, ਕੀ ਕਰੀਏ।
ਲੋਕਾਂ ਨੂੰ ਚਾਹੀਦਾ ਵੀ ਇਹਦਾ ਨਾਜਾਇਜ਼ ਫਾਇਦਾ ਕਾਤੋ ਨਾ ਚੱਕੋ ਵੇਖਦੇ ਹ ਸਹੂਲਤ ਦਿੱਤੀ ਹੈ ਆਪਾਂ ਨੂੰ।
ਬਿਲਕੁਲ, ਬਿਲਕੁਲ, ਬਿਲਕੁਲ। ਹੁਣ ਤੇ ਸਾਰਾ ਕੁਛ ਔਨਲਾਈਨ ਹੋ ਗਿਆ। ਰਾਸ਼ਨ ਵੀ ਔਨਲਾਈਨ ਮਿਲਣ ਲੱਗ ਗਿਆ, ਬਲੈਂਕਟ ਵਗੈਰਾ। ਹਨਾ ਦੇਖਦੇ ਹੀ ਆਪ-
ਬਿਲਕੁਲ, ਬਿਲਕੁਲ, ਬਿਲਕੁਲ।
ਪਰ ਇਹਦਾ ਨੁਕਸਾਨ ਹਨਾ। ਜਿਹੜੇ ਛੋਟੇ ਦੁਕਾਨਦਾਰ ਨੇ ਨਾ ਮਹੱਲਿਆਂ, ਗਲੀਆਂ ਦੇ ਵਿੱਚ ਬੈ ਇਕੱਠੇ ਹੋਏ ਨੇ। ਇਹਨਾਂ ਨੂੰ ਵੱਡਾ ਨੁਕਸਾਨ ਹੈ ਚੀਜ਼ ਦਾ।
ਬਿਲਕੁਲ, ਬਿਲਕੁਲ।
ਚ ਹੁਣ ਦੀਵਾਲੀ ਦੀ ਜਾਂ ਕਿਸੇ ਤਿਉਹਾਰ ਦੀ ਸ਼ੋਪਿੰਗ ਕਰਨੀ ਹੈ ਤੇ ਸਾਰੇ ਲੋਕ
ਹਾਂਜੀ-ਹਾਂਜੀ। ਔਨਲਾਈਨ ਕਰ ਜਿਹੜੇ ਦੁਕਾਨਾਂ ਲਾ ਕੇ ਬੈਠੇ ਵਿਚਾਰੇ ਉਹਨਾਂ ਦਾ ਹਨ ਬੇਰੁਜ਼ ਜਿੱਦਾਂ ਕਦੇਓਨਾ ਰੁਜ਼ਗਾਰ ਮਿਲ ਨ ਰਿਹਾ ਫਿਰ
ਬਿਲਕੁਲ-ਬਿਲਕੁਲ ਸਹੀ ਗੱਲ ਏ। ਬਿਲਕੁਲ ਸਹੀ ਗੱਲ ਏ। ਇਹਨਾਂ ਦਾ ਵੀ ਤੇ ਨੁਕਸਾਨ ਇਹਨਾ ਵਿਚਾਰਿਆਂ ਦਾ।
ਆਪਾਂ ਮੰਗਵਾਉਣਾ ਹੀ ਰਹਿੰਦੇ ਹਾਂ ਔਨਲਾਈਨ ਤਾਂ। ਕੋਈ ਜਿੱਦਾਂ ਤਿਉਹਾਰ ਆ ਕੋਈ ਇਹਨਾਂ ਤੋਂ ਦੁਕਾਨਾਂ ਵਾਲੇ ਤੋਂ ਲੈਣੀ ਚਾਹੀਦੀ ਚੀਜ਼ ਕੋਈ।
ਨਹੀਂ ਜਿਹੜੇ ਹੁਣ ਗਰੀਬ ਬੰਦੇ ਨੇ ਵਿਚਾਰੇ ਜਿਨ੍ਹਾਂ ਨੇ ਦੀਵੇ ਬਣਾ ਕੇ ਵੇਚ ਵੇਚਣੇ ਨੇ ਹਨਾ-ਹਨਾ ਤੇ ਉਹਨਾਂ ਦਾ ਕੀ ਬਣਨਾ ਹੈ ਹਨਾ।
ਮੈਂ ਤਾਂ ਪਹਿਲਾਂ ਤੋਂ ਮੇਰੀ ਸੋਚ ਆ ਮੈਂ ਕਦੇ ਵੈਸੇ ਸੋਚਦਾ ਹੁਨਾ ਯਾਰ ਜੇ ਆਪਾਂ ਤਾ ਪੈਸੇ ਦੇਣੇ ਆ। ਇਹਦੋ ਗਰੀਬ ਬੰਦੇ ਨੂੰ ਬਿਟਾਓ ਕਿ ਨਹੀਂ ਤਕੜੇ ਤੋਂ ਆ ਹੀ ਜਾਣੇ ਤਕੜੇ ਕੋਲ ਤਾਂ
ਬਿਲਕੁਲ-ਬਿਲਕੁਲ ਸਹੀ ਗੱਲ ਐ ਬਿਲਕੁਲ ਸਹੀ ਗੱਲ ਐ ਜੀ। ਉਹਨਾਂ ਨੇ ਤਾਂ ਉਹ ਇੱਕ ਬੰਦੇ ਨੇ ਓਨਲਾਈਨ ਪਾ ਤਾ ਠੀਕ ਐ। ਉਹਦੇ ਕੋਲ ਤੇ ਪੂਰੇ ਇੰਡੀਆ ਤੋਂ ਕਸਟਮਰ ਹੈਗਾ। ਹਨਾ ਤੇ ਜਿਹੜਾ ਹੁਣ ਦੁਕਾਨ ਤੇ ਬਚਾਰਾ ਬੈਠਾ ਹੋਇਆ ਬਿਲਕੁਲ, ਉਹ ਹਾਂ ਪਿੰਡ ਚ ਉਹ ਵੀ ਸਾਰੇ ਨਹੀਂ ਹੁੰਦੇ ਬਿਲਕੁਲ ਸਹੀ ਗੱਲ ਆ। ਉਹ-ਉਹ ਵੀ ਵਿਚਾਰਾ ਉਹ ਆਧਾਰ ਦੇ ਵਿੱਚ ਫਸਿਆ ਹੁੰਦਾ ਹਨਾ। ਪਿੰਡ ਚ ਹੁਣ ਮੂੰਹ ਮੁਲਾਹਜੇ ਨੂੰ ਆਧਾਰ
ਬਿਲਕੁਲ ਜੀ ਬਿਲਕੁਲ, ਬਿਲਕੁਲ, ਬਿਲਕੁਲ, ਉਧਾਰ ਵੀ ਬਹੁਤ ਸੈਨਾ ਪੈਂਦਾ।
ਹਮ ਨਾਲੇ ਰਾਸ਼ਨ ਚ ਕਿਹੜਾ ਇੰਨਾ ਮਰ ਜਾਣਾ ਮਹਾਰਾਜ ਹਨਾ। ਦਸ ਪਰਸੈਂਟ ਦਾ ਮਾਰਜਨ ਹੁੰਦਾ ਸਾਰਾ। ਇਹ ਸਾਰੀਆਂ ਚੀਜ਼ਾਂ ਹੈ ਤੇ ਆ ਪਰ ਉਹ ਠੀਕ ਹੈ ਨਾ ਔਨਲਾਈਨ ਵੀ ਕਰਨੀ ਚਾਹੀਦੀ ਐ ਸ਼ੋਪਿੰਗ, ਬਟ ਔਫਲਾਈਨ ਕਰੋ ਤਾਂ ਮੈਨੂੰ ਲੱਗਦਾ ਜ਼ਿਆਦਾ ਵਧੀਆ ਨਾ
ਹਾਂਜੀ-ਹਾਂਜੀ ਮੈਨੂੰ ਇੱਦਾਂ ਹੀ ਲੱਗਦਾ ਔਫਲਾਈਨ ਜ਼ਿਆਦਾ ਬੈਟਰ।
ਹਮ ਓਵੀ ਇੱਕ ਤਾਂ ਚੀਜ਼ ਤੁਸੀਂ ਦੇਖ ਪਰਖ ਲੈਂਨੇ ਹੋ ਚੰਗੀ ਤਰ੍ਹਾਂ ਹਨਾ। ਤੁਹਾਡੇ ਸਾਹਮਣੇ ਅੱਜ ਫਾਈਨਲ ਪ੍ਰੋਡਕਟ ਤਾਨੂੰ ਮਿਲਣਾ। ਹੋਰ ਸੁਣਾਓ ਤੁਸੀਂ ਵੀ ਮੰਗਾਂਦੇ ਰਹਿੰਦੇ ਓਨਲਾਈਨ ਚੀਜ਼ਾਂ ਕੇ ਨਹੀਂ।
ਮੈਂ ਕੋਈ ਵੈਸੇ ਜ਼ਿਆਦਾ ਤਾਂ ਨਹੀਂ ਮੰਗਾਇਆ ਕਦੀ
ਹਮ।
ਮੈਂ ਮੰਗਗਾ ਲਈਦਾ ਕਈ ਵਾਰੀ ਜਦੋਂ ਕੋਈ ਚੀਜ਼ ਮਤਲਬ ਦੇਖ ਲਈ ਤੇ ਕੋਈ ਵਧੀਆ ਲੱਗਦੀ ਆ। ਕੋਈ ਟੀ ਸ਼ਰਟ ਜਾਂ ਵੈਸੇ ਚੀਜ਼ ਕੁਝ ਵੈਸੇ ਇੱਥੇ ਆਪਣੇ ਨਾਲ ਦੇ ਪਿੰਡ ਆਪਣੇ ਮੇਰਾ ਯਾਰ ਦੋਸਤ ਉਹਦੀ ਸ਼ੋਪ ਪੀ ਆ।
ਓਕੇ, ਓਕੇ, ਓਕੇ, ਓਕੇ, ਓਕੇ।
ਤੂਈ ਲੈ ਕੇ ਆਣਾ ਨਾ ਮੈਨੂੰ ਐਂਦਾ ਵੀ ਚਲੋ ਨਾਲੇ ਵਿਚਾਰੇ ਦਾ ਨਾ ਉਹ ਤਾਂ ਵੀ ਆਪਾਂ ਤਾਂ ਪੈਸੇ ਲਾਓਣੇ-ਲਾਓਣੇ ਆ। ਓਨੂੰ ਐ ਹੋ ਗਿਆ ਸੌ ਪੰਜਾਹ ਘੱਟ ਵੀ ਦੇ ਦਈ ਦੇ ਆ। ਅਗਲਾ ਕੈਂਦਾ ਠੀਕ ਆ ਬਿ
ਬਿਲਕੁਲ-ਬਿਲਕੁਲ।
ਲੈਂਦਾ ਹੁਣ ਪਰ ਏਦੇ ਜਨ ਮੇਸ਼ੂ ਤੇ ਏ ਆ ਵੀ ਗੱਲਬਾਤ ਵੀ ਕੋਈ ਚੀਜ਼ ਕਈ ਵਾਰੀ ਸਈ ਨਈ ਵੀ ਆਓਂਦੀ।
ਹਾਂ ਕਿਸੇ ਵੀ ਸਾਈਟ ਤੋਂ ਲੈ ਲੋ ਤੁਸੀਂ ਹੈਨਾ ਓ ਫ਼ਰਕ ਤੇ ਪੈਂਦਾ ਈ ਏ ਪਾਜੀ ਹੈਨਾ ਕਿੱਥੇ ਤੁਸੀਂ ਔਨਲਾਈਨ ਚੀਜ਼ ਦੇਖ ਰੇ ਓ। ਕਿੱਥੇ ਤੁਸੀਂ ਹੱਥ ਚ ਪਕੜ ਕੇ ਦੇਖ ਰੇ ਓ ਤੁਸੀਂ ਕੀ ਖ਼ਰੀਦਣਾ ਹੈਨਾ। ਕਈ ਚੀਜ਼ਾਂ ਦਾ ਫਰਕ ਤੇ ਪੈਂਦਾ ਹੈਨਾ। ਬਟ ਜ਼ਿਆਦਾ ਪ੍ਰੋਇਓਟੀ ਜੇੜੀ ਐ ਨਾ ਓ ਮੇਰੇ ਖਿਆਲ ਆਪ ਜਾ ਕੇ ਦੇਖਕੇ ਪਰਖ ਕੇ ਚੀਜ਼ ਲੈਣ ਦੇ ਵਿੱਚ ਈ ਆ ਨਾ ਓਵੇਂ ਦੇਣੀ ਚਾਇਦੀ ਐ।
ਬਿਲਕੁਲ-ਬਿਲਕੁਲ।
ਨਾ ਕਿਉਂਕਿ ਨਾ ਤੇ ਤਾਡਾ ਪੈਸਾ ਵੇਸਟ ਹੁੰਦਾ ਨਾ ਤਾਡਾ ਟਾਈਮ ਵੇਸਟ ਹੁੰਦਾ ਹੈਨਾ ਔਨਲਾਈਨ ਤੁਸੀਂ ਮੰਗਾ ਵੀ ਲੈਂਦੇ ਓ
ਸੈਟਿਸਫਾਈ ਵੀ ਰੇਂਦਾ ਨਾ ਮਨ ਵੀ ਆਪਣਾ ਵੀ ਹਾਂ ਵੀ ਏ ਚੀਜ਼ ਮੈਂ ਹੈਨਾ ਵੀ ਏਹੀ ਚੀਜ਼ ਵੇਖੀ ਐ ਤੇ ਏਹੀ ਲਈ ਐ।
ਬਿਲਕੁਲ-ਬਿਲਕੁ
ਕਿੱਥੋਂ ਨਾ ਵੇਖੀ ਕਈ ਵਾਰੀ ਹੋਰ ਹੁੰਦੀ ਐ ਤੇ ਲੈ ਕੋਈ ਓਹ ਹਾਂ ਆ ਜਾਂਦੀ ਕੋਈ ਹੋਰ ਓ ਫੇਰ ਮਨ ਜੇਆ ਵੀ
ਲੋਕੀ ਜੇੜੇ ਨੇ ਓ ਫਰੋਡ ਤੋਂ ਵੀ ਬਚਦੇ ਨੇ ਨਾ ਫਰੋਡ ਤੋਂ ਵੀ ਬਚਦੇ ਨੇ ਲੋਕੀ ਏਦੇ ਨਾਲ।
ਹਾਂਜੀ-ਹਾਂਜੀ-ਹਾਂਜੀ।
ਚੰਗਾ-ਚੰਗਾ। ਹੋਰ ਸੁਣਾਓ ਕਿੱਦਾਂ ਹੁਣ ਤੇ ਬੱਚੇ-ਬੱਚੇ ਆਪ ਹੀ ਔਡਰ-ਊਡਰ ਕਰ ਦਿੰਦੇ ਨੇ। ਹੈਨਾ ਔਨਲਾਈਨ ਤੇ ਹੋਰ ਸੌਖ ਪਈ ਏ।
ਡੀ ਡਰੋਇੰਗ ਕਰੀ ਜਾਂਦੇ ਐ।
ਆ ਬਿਲਕੁਲ-ਬਿਲਕੁਲ-ਬਿਲਕੁਲ ਓ ਬੇਲੋੜੀ ਜੇੜੀ ਏ ਨਾ ਓ ਇੱਕ ਤੇ ਪੈਸੇ ਦੀ ਵੇਸਟੇਜ ਹੈਗੀ ਹੈ ਟਾਈਮ ਦੀ ਵੇਸਟ ਜ ਐ ਫਿਰ ਉੋਂਤੋ ਸੇਤ ਦੀ ਵੇਸਟੇਜ ਐ ਹੈਨਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਹੂੰ-ਹੂੰ-ਹੂੰ ਬਿਲਕੁਲ ਨਾ ਓ ਔਨਲਾਈਨ ਤੇ ਔਫਰਾ ਆਣਗੇ ਐਨੀ ਨੇ ਹੈਨਾ ਕਦੇ ਪੀਜ਼ਾ ਤੇ ਏਕ ਪੀਜ਼ੇ ਨਾਲ ਇੱਕ ਪੀਜ਼ਾ ਫ੍ਰੀ ਐ ਦੂਜੇ ਨਾਲ ਕੁਛ ਹੋਰ ਹੈਨਾ-ਹੈਨਾ ਓ ਔਫਰਾਂ ਦੇ ਚੱਕਰ ਦੇ ਵਿੱਚ ਜੇੜਾ ਨਾ ਲੋਕੀ ਜਾਯਜ ਖਰਚਾ ਜੇੜਾ ਓ ਕਰਦੇ ਨੇ।
ਗੱਲ ਸਈ ਐ ਓ ਤਾਂ ਇੱਕ ਲਾਲਚ ਦਿੱਤਾ ਹੁੰਦਾ ਥੋੜਾ ਜੇਹਾ ਵੀ ਚਲੋ
ਬਸ-ਬਸ-ਬਸ, ਬਿਲਕੁਲ-ਬਿਲਕੁਲ ਏ ਤੇ ਓਨਾਂ ਦਾ ਪਾਜੀ ਮਾਰਕੀਟਿੰਗ ਦਾ ਸਟੰਟ ਹੈਗਾ ਹੈਨਾ ਵੀ ਔਨਲਾਈਨ ਜਿੰਨਾ ਤੁਸੀਂ ਵੱਧ ਖਰੀਦੋ। ਓ ਕਿੱਥੇ ਏਦੇ ਫੈਦੇ ਠੀਕ ਨੇ ਹੈਗੇ ਨੇ ਪਰ ਨਾਲ-ਨਾਲ ਨੁਕਸਾਨ ਵੀ ਤਾਂ ਹੈਗੇ ਨੇ ਨਾ।
ਹਾਂਜੀ-ਹਾਂਜੀ।
ਹੂੰ ਹੋਰ ਸੁਣਾਓ ਕਿੱਦਾਂ?
ਹੋਰ ਠੀਕ-ਠਾਕ ਮਹਾਰਾਜ ਵਧੀਆ ਠੀਕ-ਠਾਕ ਐ ਜੀ।
ਆਹ ਮੈਂ ਮੈਂ ਤੇ ਤਾਂਈ ਮੈਂ ਕੇਆ ਵੀ ਆਹ ਤਾਡੇ ਏਰੀਏ ਦੇ ਨੇ ਬੰਦੇ ਅਤੇ ਓ ਜੇੜਾ ਓਥੇ ਡਿਲੀਵਰੀ ਵਾਲਾ ਆਂਦਾ ਪਯਾ ਸੀਗਾ ਤੇ ਮੈਂ ਕੇਆ ਮੈਂ ਤਾਨੂੰ ਪੁੱਛਾਂ ਹੈਨਾ ਵੀ